ਸਤਿ ਸ਼੍ਰੀ ਅਕਾਲ ਜੀ।
ਕਾਲਜੀ, ਹੋਰ ਕਿਵੇਂ ਹੋ?
ਠੀਕ- ਠਾਕ ਵਧੀਆ। ਤੁਸੀਂ ਸੁਣਾਓ ਜੀ?
ਹਾਂਜੀ, ਵਧੀਆ-ਵਧੀਆ, ਥੋੜਾ ਉੱਚੀ ਬੋਲੋਂਗੇ।
ਹਾਂਜੀ-ਹਾਂਜੀ, ਵੈਸੇ ਤਾ, ਮੈਂ ਉੱਚੀ ਹੀ ਬੋਲ ਰਹੀ ਹਾਂ।
ਹੂੰ, ਨਹੀਂ-ਨਹੀਂ, ਹਾਂਜੀ-ਹਾਂਜੀ, ਨੈਟਵਰਕ ਕਰ ਕਿ ਨਾ ਥੋੜੀ ਅਵਾਜ਼, ਸਲੋ-ਸਲੋ ਆਂਊਦੀ ਪਈ ਆ। ਹੋਰ ਦੱਸੋ, ਘਰ ਦੇ ਸਾਰੇ ਵਧੀਆ?
ਸਾਰੇ ਈ ਠੀਕ-ਠਾਕ ਨੇ ਜੀ, ਵਧੀਆ, ਤੁਸੀਂ ਸੁਣਾਓ?
ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ?
ਬਸ ਵਧੀਆ ਜੀ ਅਹ, ਮੈਂ ਕਿਹਾ ਅੱਜ ਨਾ ਮਤਲਬ ਮੈਂ ਦੇਖ ਰਹੀ ਸੀਗੀ। ਜਿਵੇਂ ਹੁਣ ਫੋਨ ਤੇ ਦੇਖ ਰਹੀ ਸੀਗੀ, ਸੋਸ਼ਲ ਮੀਡੀਆ ਦੇ ਬਾਰੇ ਹੀ ਮਤਲਬ ਰੀਲਾਂ ਵਗੈਰਾ ਚ ਹਨਾ ਤੇ ਫੇਰ ਮਤਲਬ ਮੈਂ ਸੋਚਣ ਲੱਗੀ ਵੀ ਹਨਾ, ਕਿੰਨਾ ਜ਼ਿਆਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਯੂਜ ਹੋ ਰਿਹਾ। ਤੇਦੇ ਦੇਖੋ ਕਿੰਨੇ ਚੰਗੇ, ਪ੍ਰਭਾਵ ਨੇ ਤੇ ਕਿੰਨੇ ਬੁਰੇ ਪ੍ਰਭਾਵ ਵੀ ਨੇ
ਹਾਂਜੀ, ਹਾਂਜੀ।
ਹਨਾ, ਹੁਣ ਸੋਸ਼ਲ ਮੀਡੀਆ ਲਗਾ ਲਓ, ਤੇ ਤੁਹਾਨੂੰ ਇਹ ਪਤਾ ਨਾ ਅੱਜ-ਕੱਲ੍ਹ ਏ ਆਈ ਦਾ ਜ਼ਮਾਨਾ ਹੈਗਾ। ਮਤਲਬ ਹਨਾ ਤੇ ਦੇਖੋ ਜਿਹੜੇ ਲੋਕ ਮਤਲਬ ਫੋਨ ਨੂੰ ਵਰਤ ਰਹੇ ਨੇ ਹਨਾ, ਮਤਲਬ ਕਈ ਲੋਕ ਤਾਂ ਦੇਖੋ, ਚੰਗੇ ਕੰਮਾਂ ਲਈ ਵੀ ਵਰਤ ਰਹੇ ਨੇ
ਹਾਂਜੀ।
ਤੇ ਮਤਲਬ ਦੇਖੋ, ਆਪਣੇ ਕੰਮ ਕਾਰ ਲਈ ਹਨਾ, ਹੁਣ ਬਹੁਤ ਲੋਕ ਨੇ ਜਿਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਕੰਮ ਕਾਰ ਚਲਾ ਰੱਖਿਆ, ਵਧੀਆ ਪੈਸਾ ਕਮਾ ਰਹੇ ਨੇ ਹਨਾ। ਤੇ ਜਿਵੇਂ ਆਪਾਂ ਬੱਚਿਆਂ ਦੀ ਗੱਲ ਕਰ ਲਈਏ, ਸਕੂਲ ਚ ਬੱਚੇ ਪੜ੍ਹਦੇ ਨੇ ਦੇਖੋ ਵੈਸੇ ਤਾਂ ਦੇਖੋ, ਉਹਨਾਂ ਲਈ ਵੀ ਬਹੁਤ ਵਧੀਆ ਹੈਗਾ, ਹਨਾ ਜਿਵੇਂ ਮੰਨ ਲਓ ਉਹਨਾਂ ਨੂੰ ਕੋਈ ਪੜ੍ਹਾਈ ਦੇ ਵਿੱਚ ਦਿੱਕਤ ਵਗੈਰਾ ਆ ਰਹੀ ਹੈ ਹਨਾ, ਜਾਂ ਕੁਛ ਸਮਝ ਨਹੀਂ ਆ ਰਿਹਾ ਤਾਂ ਦੇਖੋ ਚੈਟ ਡੀ ਪੀ ਟੀ ਤੇ ਮਤਲਬ ਸਰਚ ਕਰੋ, ਨਾਲ ਦੀ ਨਾਲ ਉਹਨਾਂ ਨੂੰ ਸਾਰੇ ਕੁਸ਼ਨ ਸੋਲਵ ਹੋ ਜਾਂਦੇ ਨੇ ਉਹਦੇ
ਹਾਂਜੀ, ਹਾਂਜੀ।
ਇੱਕ ਤਾਂ ਦੇਖੋ, ਬੱਚਿਆਂ ਨੂੰ ਬਹੁਤ ਜ਼ਿਆਦਾ ਸੌਖਾ ਹੋ ਗਿਆ। ਤੇ ਕਈ ਵਾਰ ਚਲੋ ਪੇਰੈਂਟਸ ਵੀ ਜਦੋਂ ਬੱਚਿਆਂ ਨੂੰ ਪੜ੍ਹਾਉਂਦੇ ਨੇ, ਉਹਨਾਂ ਨੂੰ ਵੀ ਕੁਛ ਨਹੀਂ ਸਮਝ ਆਉਂਦਾ। ਤਾਂ ਉਹ ਵੀ ਨਾਲ ਦੀ ਨਾਲ ਹਨਾ, ਸਰਚ ਕਰਕੇ ਦੱਸ ਸਕਦੇ ਨੇ
ਹਾਂਜੀ।
ਹਾਂਜੀ, ਮਤਲਬ ਦੇਖੋ? ਜੇ ਆਪਾਂ ਕਹੀਏ ਇਹਦੇ ਫਾਇਦੇ ਵੀ ਬਹੁਤ ਨੇ ਦੇਖੋ ਲੋਕ ਆਪਣਾ ਕੰਮ ਕਾਰ ਚਲਾ, ਰਹੇ ਨੇ ਵਧੀਆ ਪੈਸਾ ਕਮਾ ਹਾਏ ਨੀ ਪਰ ਜੇ ਦੇਖੀਏ, ਤਾਂ ਇਹਦੇ ਮਾੜੇ ਪ੍ਰਭਾਵ ਵੀ ਬਹੁਤ ਨੇ ਹੁਣ ਦੇਖੋ। ਕਈ ਵਾਰ ਕੀ ਹੁੰਦਾ ਹਨਾ, ਜਿਵੇਂ ਹੁਣ ਆਪਾਂ ਕਈ ਆਪਣੀਆਂ ਰੀਲਾਂ ਵਗੈਰਾ ਪੋਸਟ ਕਰ ਦਿੰਨਆਂ ਜਾਂ ਫੋਟੋਆਂ ਵਗੈਰਾ ਹਨਾ, ਏ ਆਈ ਨਾਲ ਦੇਖੋ ਲੋਕ ਕੀ ਕੁੱਛ ਬਣਾ ਰਹੇ ਨੇ
ਹਾਂਜੀ, ਹਾਂਜੀ।
ਹਨਾ ਤਾਂ ਮਤਲਬ ਦੇਖੋ, ਉਹਦੇ ਨਾਲ ਕਿੰਨਾ ਜ਼ਿਆਦਾ ਸਿਸਟਮ ਆ ਜਿਹੜਾ ਖ਼ਰਾਬ ਹੋ ਜਾਂਦਾ ਉਹਨਾ ਨੂੰ ਤਾਂ ਦੇਖੋ ਪੈਸੇ ਬਣੇ ਨੇ ਜਿਹੜੇ ਮਤਲਬ ਰੀਲਾਂ ਵਗੈਰਾ ਬਣਾਉਂਦੇ ਨੇ ਏ ਆਈ ਰਾਹੀਂ। ਕਿਉਂਕਿ ਉਹਨਾਂ ਤਾਂ ਦੇਖੋ ਜੇ ਕੋਈ ਵੀ ਏਦਾਂ ਦੀ ਵੀਡੀਓ, ਵਗੈਰਾ ਪਾ ਤ ਜਾਂ ਕੋਈ ਫੋਟੋ ਬਣਾ ਕੇ। ਕਿ ਉਹਨਾਂ ਦੇ ਤਾਂ ਦੇਖੋ ਲਾਇਕ ਵਧਣਗੇ ਹਨਾ, ਵਿਊਜ਼ ਵਧਣਗੇ। ਪਰ ਜੇ ਜਿਨਾਂ ਬਾਰੇ ਉਹ ਬਣਾਉਂਦੇ ਨੇ ਦੇਖੋ, ਉਹਨਾਂ ਦੀ ਤਾਂ ਇੱਕ ਤਰ੍ਹਾਂ ਨਾਲ ਲਾਈਫ ਹੀ ਖ਼ਰਾਬ ਹੋ ਜਾਂਦੀ ਆ।
ਹਾਂਜੀ, ਹਾਂਜੀ।
ਹਾਂਜੀ, ਤੇ ਹੁਣ ਬੱਚਿਆਂ ਨੂੰ ਦੇਖਲੋ ਬੱਚੇ ਕੀ ਕਰਨਗੇ, ਕਈ ਵਾਰ ਪੜ੍ਹਨ ਲੱਗਦੇ ਨੇ ਇਹ ਨੀ ਪਤਾ। ਪੜ੍ਹਨ ਲੱਗਦੇ ਲੱਗਦੇ ਕੁਛ ਹੋਰ ਹੀ ਦੇਖਣ ਲੱਗ ਜਾਣ
ਹਾਂਜੀ ਹਾਂਜੀ
ਹਾਂਜੀ ਮਤਲਬ ਇਹੀ ਹੈ ਹਨਾ, ਚਲੋ ਮਾਂ ਬਾਪ ਤਾਂ ਬੱਚੇ ਨੂੰ ਫੋਨ ਦੇ ਦਿੰਦੇ ਨੇ ਵੀ ਚਲੋ, ਜਿਵੇਂ ਅੱਜ-ਕੱਲ੍ਹ ਔਨਲਾਈਨ ਕਲਾਸ ਲੱਗਦੀਆਂ ਨੇ ਹਨਾ ਜਾਂ ਜਿਵੇਂ ਬੱਚਿਆਂ ਦਾ ਹੋਮਵਰਕ ਜ਼ਿਆਦਾਤਰ ਦੇਖੋ, ਫੋਨਾਂ ਤੇ ਉੱਤੇ ਹੀ ਆਉਂਦਾ। ਪਰ ਉਹ ਦੇਖੋ, ਬੱਚੇ ਤੇ ਡਿਪੈਂਡ ਕਰ ਤਾਕਿ ਬੱਚੇ ਨੇ ਉਹ ਫੋਨ ਨੂੰ ਯੂਜ ਕਿਵੇਂ ਕਰਨਾ ਹਨਾ, ਜਾਂ ਜੋ ਵੀ ਆਪਾਂ ਕੰਟੈਂਟ ਦੇਖ ਰਹੇ ਹਾਂ।
ਹਾਂਜੀ, ਹਾਂਜੀ।
ਮਤਲਬ ਇਹ ਨੀ ਪਤਾ ਜੇ ਉਹਨਾਂ ਦੀ ਕੋਈ ਔਨਲਾਈਨ ਕਲਾਸ ਲੱਗ ਰਹੀ ਹੈ, ਜਾਂ ਕੋਈ ਮਤਲਬ ਉਹ ਦੇ ਪੇਰੈਂਟਸ ਨੇ ਏਦਾਂ ਦੀ ਵੀਡੀਓ ਕੱਢ ਕੇ ਦਿੱਤੀ ਵੀ ਚਲੋ, ਉਹਨਾਂ ਦੀ ਪੜ੍ਹਾਈ ਦੇ ਨਾਲ ਸੰਬੰਧ ਰੱਖਦੀ ਹੋਵੇ। ਮਤਲਬ ਕਈ ਵਾਰ ਉਹ ਦੇਖੋ ਕੁਛ ਹੋਰ ਹੀ ਦੇਖਣ ਲੱਗ ਜਾਂਦੇ ਨੇ ਰੀਲਾਂ ਦੇਖਣ ਲੱਗ ਜਾਂਦੇ ਨੇ
ਹਾਂਜੀ ਹਾਂਜੀ ਇਹ ਤਾਂ ਹੈ
ਹਾਂਜੀ ਇਹੀ ਹੈ ਮਤਲਬ ਜਿੱਦਾਂ ਜਿੱਦਾਂ ਦੇ ਕੋਲ ਅਹ ਬੱਚੇ ਦੇਖੀ ਜਾ ਰਹੇ ਨੇ ਫੋਨਾਂ ਦੇ ਉੱਪਰ ਹਨਾ ਓਦਾਂ ਓਦਾਂ ਦੀਆਂ ਫਿਰ ਚੀਜ਼ਾਂ ਕਰਦੇ ਨੇ ਬੱਚੇ ਇਸ ਕਰਕੇ ਦੇਖੋ ਉਹਨਾਂ ਦਾ ਪੜ੍ਹਾਈ ਦੇ ਵਿੱਚ ਤਾਂ ਦੇਖੋ ਦਿਮਾਗ ਰਹਿੰਦਾ ਏਦਾਂ ਹੀ ਨਹੀਂੀ ਹੈਗਾ ਹੋਰ ਪਾਸੇ ਚਲਿਆ ਜਾਂਦਾ
ਹਾਂਜੀ ਹਾਂਜੀ ਕਿਉਂਕਿ ਦੇਖੋ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਜਿੰਨੇ ਫ਼ਾਇਦੇ ਨੇ ਨਾ ਨੇ ਨੁਕਸਾਨ ਨੇ ਦੇਖੋ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਦੇ ਫਾਇਦੇ ਤਾਂ ਇਹ ਨੇ ਕਿਉਂਕਿ ਦੇਖੋ ਆਪਾਂ ਨੂੰ ਸੰਸਾਰ ਭਰ ਵਿੱਚ ਹੋ ਰਹੀਆਂ ਦੁਰਘਟਨਾਵਾਂ ਬਾਰੇ ਪਤਾ ਚੱਲਦਾ ਕਿਉਂਕਿ ਦੇਖੋ ਸ਼ੋਸ਼ ਸੋਸ਼ਲ ਮੀਡੀਆ ਹਰੇਕ ਹਰੇਕ ਦੁਰਘਟਨਾ ਨੂੰ ਆਪਣੇ ਸਾਹਮਣੇ ਇੱਕ ਵੀਡੀਓ ਰਾਹੀਂ ਪੇਸ਼ ਕਰਦਾ ਵੀ ਉਹ ਕਿਵੇਂ ਕਿਵੇਂ ਕਰਕੇ ਕੀ ਕੀ ਹੋਇਆ
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਨਾਲੇ ਦੇਖੋ ਕੋਈ ਵੀ ਕੋਈ ਵੀ ਹਨਾ ਚਲੋ ਕੋਈ ਵੀ ਖ਼ਬਰ ਆ ਹਨਾ ਮੀਟੋ ਸਕਿੰਟ ਦੇ ਇੱਕ ਇੱਕ ਮਿੰਟ ਦੇ ਵਿੱਚ ਹੀ ਸਾਰੀ ਦੁਨੀਆਂ ਦੇ ਕੋਲ
ਹਾਂਜੀ ਹਾਂਜੀ ਇਹ ਤਾਂ ਹੈ
ਹਾਂਜੀ
ਆਪਾਂ ਕੋਈ ਵੀ ਜਾਣਕਾਰੀ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਹਾਂ ਸੋਸ਼ਲ ਮੀਡੀਆ ਤੋਂ ਕਿ ਸੋਸ਼ਲ ਮੀਡੀਆ ਤੋਂ ਉੱਰ ਹਰ ਇੱਕ ਚੀਜ਼ ਅਪਲੋਡ ਆ ਦੇਖਿਆ ਜਾਵੇ ਤਾਂਾਂ ਕਿਸੇ ਵੀ ਚੀਜ਼ ਬਾਰੇ ਉੱਥੋਂ ਪਤਾ ਕਰ ਸਕਦੇ ਆ ਵੀ ਆਹ ਚੀਜ਼ ਕਿਵੇਂ ਦੇਖੋ ਪਹਿਲੀ ਗੱਲ ਤਾਂ ਆਪਾਂ ਘਰੇ ਕੋਈ ਚੀਜ਼ ਬਣਾਉਣੀ ਆ ਦੇਖੋ ਕੋਈ ਵੀ ਕਿਸੇ ਚੀਜ਼ ਦੀ ਸਮੱਗਰੀ ਹਨਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਲ ਵੀ ਰੈਸਪੀ ਬਾਰੇ ਕਿਸੇ ਚੀਜ਼ ਬਾਰੇ ਬਣਾਉਣੀ ਆ ਆਪਾਂ ਮਿੰਟ ਚ ਸਰਚ ਕਰ ਲੈਂਣੇ ਯੂਟਿਊਬ ਤੇ ਜਾ ਕੇ ਆਪਾਂ ਹਰੇਕ ਚੀਜ਼ ਵੀ ਬਣਾ ਸਕਦੇ ਹਾਂ ਪਰ ਦੇਖੋ ਨੁਕਸਾਨ ਵੀ ਦੇਖੋ ਕਿੰਨੇ ਆ ਕਿਉਂਕਿ ਦੇਖੋ ਅੱਜ ਕੱਲ੍ਹ ਦੇ ਬੱਚੇ ਐਵੇਂ ਦੀਆਂ ਸੋਸ਼ਲ ਮੀਡੀਆ ਤੇ ਚੀਜ਼ਾਂ ਆ ਰਹੀਆਂ ਕਿ ਅੱਜ ਕੱਲ੍ਹ ਦੇ ਬੱਚਿਆਂ ਲਈ ਉਹ ਬਹੁਤ ਮਤਲਬ ਕਿ ਭਵਿੱਖ ਪੱਖ ਚ ਜਾ ਕੇ ਉਹਨਾਂ ਦੇ ਬਹੁਤ ਹਾਨੀਕਾਰਕ ਹੋਣ ਵਾਲੀਆਂ, ਜਿਵੇਂ ਕਿ ਦੇਖੋ ਅੱਜ ਕੱਲ ਕਿੰਨੇ ਕੁ ਕਿੰਨਾ ਕੁਛ ਦਿਖਾਇਆਂ ਜਾ, ਬੱਚੇ ਨਸ਼ਾ ਕਰ ਰਹੇ ਨੇ ਸਭ ਤੋਂ ਵੱਧ ਉਹਨਾਂ ਨੂੰ ਦਿਖਾਇਆ ਜਾ ਰਿਹਾ ਕਿ ਏਦਾਂ ਇਸ ਤਰੀਕੇ ਨਾਲ ਨਸ਼ਾ ਮਿਲਦਾ, ਇਸ ਤਰੀਕੇ ਨਾਲ ਕੀਤਾ ਜਾ ਰਿਹਾ। ਦੇਖੋ, ਰੇਪ ਕੇਸ ਕਿੰਨੇ ਵੱਧ ਗਏ ਨੇ ਅੱਜ ਕੱਲ।
ਬਿਲਕੁਲ ਬਿਲਕੁਲ, ਉਹ ਮਤਲਬ ਦੇਖੋ ਜਦੋਂ ਆਪਾਂ ਕੋਈ ਚੀਜ਼ ਦੇਖਦੇ ਹਾਂ ਹਨਾ ਤਾਂ ਉਹਨੂੰ ਦੇਖ ਦੇਖ ਕੇ ਹੀ ਮਤਲਬ ਉਹ ਉਸ ਚੀਜ਼ ਵਾਧਾ ਹੁੰਦਾ, ਹੁਣ ਦੇਖੋ ਬੱਚੇ ਕਈ ਓਨਲਾਈਨ ਗੇਮਾਂ ਖੇਡਦੇ ਨੇ ‌‌‍‌‌ਹਨਾ‌। ਤੇ ਮੰਨ ਲਓ ਜਾਂ ਕਈ ਵਾਰ ਆਪਾਂ ਕਿਤੋਂ ਦੇਖ ਲੈਂਦੇ ਆ ਵੀ, ਇਸ ਗੇਮ ਦੇ ਵਿੱਚ ਪੈਸਾ ਲਗਾਓ, ਹਨਾ ਇੰਨੇ ਡਬਲ ਹੋਣ ਤੇ ਹਨਾ। ਤਾਂ ਉਹਨਾਂ ਦੇ ਨਾਲ ਦੇਖੋ ਹਨਾ ਵੀ ਮਤਲਬ ਜੋ ਉਹਨਾਂ ਦੇ ਕੋਲ ਹੁੰਦਾ, ਉਹਦੇ ਤੋਂ ਵੀ ਹੱਥ ਧੋ ਬੈਠਦੇ। ਗੇਮਾਂ ਦੇ ਚੱਕਰ ਚ ਦੇਖੋ ਬੱਚੇ ਰਾਤ ਨੂੰ ਇਹ ਹੁੰਦਾ ਵੀ, ਰਾਤ ਨੂੰ ਸੁੱਤੇ ਪਏ ਵੀ ਉਹੀ ਹਰ
ਹਾਂਜੀ ਹਾਂਜੀ, ਇਹ ਤਾਂ ਹੈ ਕਿਉਂਕਿ ਹਾਂਜੀ ਜੀ। ਗੇਮਾਂ ਕਰਕੇ ਵੇਖੋ ਉਹਨਾਂ ਦੇ ਮਾਨਸਿਕ ਸੰਤੁਲਨ ਤੇ ਕਿੰਨਾ ਅਸਰ ਪੈਂਦਾ, ਉਹਨਾਂ ਦੇ ਦਿਮਾਗੀ ਚ ਦਿਮਾਗ ਚ ਉਹ ਚੀਜ਼ ਬੈਠ ਜਾਂਦੀ ਹੈ ਜਿਹੜੀ ਉਹ ਰੋਜ਼ ਕਰਦੇ ਨੇ ਤੇ ਇੱਕ ਤੇ ਪਏ ਵੀ ਬੱਚੇ ਰਾਤ ਨੂੰ ਗੇਮਾਂ ਹੀ ਖੇਡ ਰਹੇ ਹੁੰਦੇ ਨੇ ਉਹਨਾਂ ਨੂੰ ਐਵੇਂ ਲੱਗਦਾ ਕਿ ਹਾਂਜੀ ਅਸੀਂ ਫੋਨ ਤੇ ਗੇਮ ਹੀ ਖੇਡ ਰਹੇ ਹਾਂ ਪਰ ਜੋ ਕਿ ਉਹਨਾਂ ਲਈ ਮਤਲਬ ਕਿ ਜ਼ਿੰਦਗੀ ਲਈ ਇੱਕ ਹਾਨੀਕਾਰਕ ਆ ਕਿਉਂਕਿ ਦੇਖੋ ਕਈ ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਪਿੱਛੇ ਜੇ ਤੁਹਾਨੂੰ ਪਤਾ ਕੇਸ ਆਏ ਸੀਗੇ ਬੱਚਿਆਂ ਦੇ ਕਿ ਉਹ ਉਹ ਵਾਲੀ ਜਿਹੜੀ ਗੇਮ ਸਟਾਰਟ ਹੋਈ ਸੀਗੀ ਉਹਦੇ ਕਰਕੇ ਬੱਚੇ ਕਿੰਨਾ ਜ਼ਿਆਦਾ
ਕਈ ਬੱਚਿਆਂ ਦੀ ਤਾਂ ਦੇਖੋ, ਉਸ ਨਾਲ ਮੌਤ ਮੌਤ ਵੀ ਹੋਈ ਸੀਗੀ ਕਈ ਬੱਚਿਆਂ ਦੀ ਤਾਂ ਉਹ ਗੇਮਾਂ ਦੀਆਂ ਜਿਹੜੀਆਂ ਆਈਆਂ ਸੀਗੀਆਂ ਵਿਚ ਨੂੰ।
ਹਾਂਜੀ
ਪਤਾ ਨੀ ਉਸ ਗੇਮ ਚ ਐਹਾ ਜਾ ਕੀ ਸੀ ਕੀ ਨਹੀਂ ਹਨਾ, ਇਹ ਐ ਮਤਲਬ ਕਿੱਦਾਂ ਸੀਗਾ ਚਲੋਂ ਮੈਨੂੰ ਤਾਂ ਉਸ ਬਾਰੇ ਇੰਨਾ ਨਹੀਂ ਪਤਾ, ਪਰ ਜਿਵੇਂ ਆਪਾਂ ਨੇ ਖ਼ਬਰਾਂ ਦੇ ਖਿਆ ਹੈਨਾ ਵੀ ਉਸ ਗੇਮ ਨਾਲ ਬੱਚਿਆਂ ਦੀ ਮੌਤ ਹੋਈ ਆ, ਮੈਂਟਲੀ ਅਪਸੈਟ ਹੋਏ ਨੇ ਬੱ
ਹਾਂਜੀ ਹਾਂਜੀ ਇਹ ਤਾਂ ਹੈ।
ਦੇਖੋ ਉਹ ਚੀਜ਼ਾਂ ਦੇਖੋ, ਹੁਣ ਬੱਚਿਆਂ ਨੂੰ ਦੇਖੋ ਆਪਣੇ ਆਪ ਤਾਂ ਪਤਾ ਲੱਗਦਾ ਨੀ ਵੀ ਕਿਹੜੀ ਗੇਮ ਚੱਲ ਰਹੀ ਐ ਕੀ ਨਹੀਂ ਚੱਲ ਰਿਹਾ। ਜਦੋਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ, ਵੀ ਇਹ ਗੇਮ ਆ ਹਨਾ ਜਾਂ ਕਈ ਵਾਰ ਐਡ ਆ ਰਹੀ ਹੁੰਦੀ ਆ ਵੀ ਇਹ ਗੇਮ ਇੰਨਸਟੋਲ ਕਰਲੋ। ਤਾਂ ਬੱਚੇ ਉਹੀ ਦੇਖ ਕੇ ਬਸ ਕਈ ਵਾਰ ਆਪਾਂ ਕਹਿ ਦਈਏ ਵੀ ਹਨਾ ਤੁੱਕੇ ਲਗਾਉਣ ਦੀ ਕੋਸ਼ਿਸ਼ਂ ਕਰਦੇ ਨੇ ਵੀ ਚਲੋਂ ਕਰਕੇ ਦੇਖਦੇ ਆ ਹਨਾ। ਤਾਂ ਮਤਲਬ ਉਸ ਹਾਂਜੀ ਹਾਂਜੀ। ਉਸ ਚੀਜ਼ ਨਾਲ ਦੇਖੋ, ਕਿੰਨਾ ਮਤਲਬ ਸਾਰਾ ਉਹਨਾਂ ਦਾ ਸਿਸਟਮ ਐ ਜਿਹੜਾ ਖ਼ਰਾਬ ਹੋ ਜਾਂਦਾ।
ਹਾਂਜੀ ਹਾਂਜੀ ਚਲੋਂ ਫੇਰ ਵੀ ਦੇਖੋ ਵੱਡੇ ਬੱਚੇ ਤਾਂ ਫੇਰ ਵੀ ਸਮਝ ਹੀ ਜਾਂਦੇ ਨੇ, ਪਰ ਜਿਹੜੇ ਛੋ ਟੇ ਬੱਚੇ ਹੁੰਦੇ ਆ ਨਾ, ਉਹਨਾਂ ਨੂੰ ਐਵੇਂ ਹੁੰਦੈ ਹਾਂਜੀ, ਵੀ ਅਸੀਂ ਇਹ ਵਾਲੀ ਗੇਮ ਖੇਡੀਏ ਦੇਖਾਂਗੇ ਸਾਨੂੰ ਇਹਦੇ ਵਿੱਚ
ਬਿਲਕੁਲ ਬਿਲਕੁਲ ਬਿਲਕੁਲ, ਸਹੀ ਗੱਲ ਐ ਜੀ ਹੁਣ ਦੇਖੋ
ਅੱਖਾਂ ਤੇ ਵੀ ਅਸਰ ਪੈਂਦਾ, ਉਹਨਾਂ ਦੇ ਦਿਮਾਗੀ ਸੰਤੁਲਨ ਤੇ ਅਸਰ ਪੈਂਦਾ, ਉਹਨਾਂ ਦੇ ਮਨ ਵਿੱਚ ਫਿਰ ਉਹੀ ਗੱਲਾਂ ਉ ਰਹਿ ਜਾਂਦੀਆਂ ਵੀ, ਅਸੀਂ ਇਹ ਵਾਲੀ ਗੇਮ ਖੇਡਦੇ ਹਾਂ ਦੇਖੋ।
ਬਿਲਕੁਲ ਸਹੀ
ਬਹੁਤ ਜ਼ਿਆਦਾ ਪ੍ਰਭਾਵ ਐਵੇਂ ਦੇ ਪੈਂਦੀ ਆ ਬੱਚਿਆਂ ਤੇ, ਜਿਹੜੇ ਕਿ ਬੱਚੇ ਏਦੋਂ ਬਾਅਦ ਚ ਸੈੱਟ ਨਹੀਂ ਕਰ ਸਕਦੇ।
ਹਾਂਜੀ ਹਾਂਜੀ। ਹੁਣ ਦੇਖੋ ਅਹ, ਜਿਵੇਂ ਹੁਣ ਲੋਕ ਰੀਲਾਂ ਵਗੈਰਾ ਬਣਾਂਦੇ ਨੇ ਹਨਾ। ਚਲੋਂ ਕਈ ਲੋਕ ਤਾਂ ਬੜੇ ਸਾਫ਼ ਸੁਥਰੇ ਤਰੀਕੇ ਤੇ ਨਾਲ ਹਨਾ ਜੇ ਆਪਾਂ ਕਹਿ ਦਈਏ ਵੀ ਉਹਨਾਂ ਦਾ ਬਿਜਨਸ ਹੀ ਬਣ ਜਾਂਦਾ ਉਹੀ ਕੰਮ ਬਣ ਜਾਂਦਾ ਹਨਾ, ਚਲੋਂ ਉਹ ਗੱਲ ਤਾਂ ਵੱਖਰੀ ਰਹੀ। ਕਈ ਲੋਕ ਦੇਖੋ ਹਵਾਬਾਜ਼ੀ ਦਿਖਾ ਕੇ, ਹਨਾ ਰੀਲਾਂ ਬਣਾਂਦੇ ਨੇ ਜਿਵੇਂ ਹੁਣ ਕੋਈ ਦੇ ਓਹ ਹਨਾ, ਨਹਿਰ ਦੇ ਵਿੱਚ ਛਾਲ ਮਾਰਦਾ ਹਨਾ। ਜਾਂ, ਕਈ ਵਾਰ ਕਿੱਦਾਂ ਕਿੱਦਾਂ ਦੇ ਜੰਪ ਕਰਕੇ ਦਿਖਾਂਦੇ ਨੇ, ਜਾਂ ਮੋਟਰਸਾਈਕਲ ਨੂੰ ਕਿਵੇਂ ਚਲਾ ਕੇ ਦਿਖਾਂਦੇ ਨੇ, ਉਹ ਦੇਖੋ ਮਤਲਬ ਆਪਣੇ ਸਰੀਰ ਲਈ ਕਿੰਨੀ ਜ਼ਿਆਦਾ ਹਾਨੀਕਾਰਕ ਆ।
ਹਾਂਜੀ ਪਰ ਕਈ ਵਾਰ ਐਵੇਂ ਦੀਆਂ ਚੀਜ਼ਾਂ ਈ ਮੌਤ ਦਾ ਕਾਰਨ ਬਣਦੀਆਂ ਆਪਣੇ
ਹਾਂਜੀ ਹਾਂਜੀ ਮਤਲਬ ਇਹੀ ਆ ਨਾ ਹਾਂਜੀ ਮਤਲਬ ਲੋਕ ਦੇਖੋ ਹੁਣ ਜਿਹੜੀਆਂ ਇਹ ਰੀਲਾਂ ਇੱਦਾਂ ਦੀਆਂ ਬਣਾਉਂਦੇ ਨੇ ਕੋਈ ਨਹਿਰ ਚ ਛਾਲ ਮਾਰ ਕੇ ਦਿਖਾ ਰਿਹਾ ਹਨਾ ਰੀਲ ਬਣਾਉਂਦੇ ਹੋ ਉਹਨਾਂ ਨੂੰ ਤਾਂ ਚਲੋ ਸਵੀਮਿੰਗ ਕਰਨੀ ਆਉਂਦੀ ਹੋਊਗੀ ਤੈਰਨਾ ਆਉਂਦਾ ਹੋਊਗਾ ਉਹਨਾਂ ਨੂੰ ਪਰ ਦੂਜਾ ਬੰਦਾ ਖੁਦ ਦੇਖੋ ਐਵੇਂ ਟਰਾਈ ਕਰਕੇ ਦੇਖਦਾ ਵੀ ਹਾਂ ਮੈਂ ਵੀ ਦੇਖਾਂ ਵੀ ਕੀ ਹੋਏਗਾ ਕਿ ਏਦਾਂ ਦੀ ਚੀਜ਼ ਸੱਚਮੁੱਚ ਵਿੱਚ
ਹਾਂਜੀ ਹਾਂਜੀ ਤੇ ਕਿਉਂਕਿ ਕਈ ਲੋਕ ਤਾਂ ਦੇਖ ਖੋ ਦਿਮਾਗੀ ਤੌਰ ਤੇ ਇਨਾ ਜ਼ਿਆਦਾ ਫੋਨ ਵਿੱਚ ਵੜ ਚੁੱਕੇ ਨੇ, ਕਿ ਉਹਨਾਂ ਨੂੰ ਐਵੇਂ ਕਿ ਫੋਨ ਤੋਂ ਬਿਨਾਂ ਸਾਡਾ ਕੁਛ ਵੀ ਨੀ ਦੇਖੋਂ, ਉਹਨਾਂ ਨੂੰ ਰੀਲ ਉਹਨਾਂ ਦੀ ਰੀਲ ਨਾ ਚੜੇ ਇੱਕ, ਦੇਖੋ ਨਾਲ ਦੀ ਨਾਲ ਕੋਈ ਹੋਰ ਕਿਸੇ ਹੋਰ ਤਰੀਕੇ ਨਾਲ ਰੀਲ ਪਾਉਂਦੇ ਨੇ ਵੀ
ਹਾਂਜੀ ਹਾਂਜੀ ਹਾਂਜੀ ਮਤਲਬ ਹੁਣ ਦੇਖੋ ਜਿਹੜਾ ਟਰੈਂਡ ਇੱਕ ਬੰਦੇ ਨੇ ਫੋਲੋ ਕਰ ਲਿਆ ਹਨਾ ਮਤਲਬ ਉਹਨੂੰ ਦੇਖੋ ਸਾਰੀ ਦੁਨੀਆਂ ਦੇਖੋ ਟਰਾਈ ਕਰਨ ਲੱਗ ਜਾਂਦੀ ਆ ਮਤਲਬ ਦੇਖੋ ਇਕ ਬੰਦੇ ਚ ਤਾਂ ਉਹ ਦੇਖੋ ਸਕਿੱਲ ਹੈਗੀ ਹੈ ਕਰਨ ਦੀ ਵੀ ਜਿਹੜੀ ਚੀਜ਼ ਤੇ ਉਹਨੇ ਰੀਲ ਬਣਾਈ ਆ ਹੁਣ ਦੇਖੋ ਹੁਣ ਜਿਹੜਾ ਬੰਦਾ ਦੂਜਾ ਕੋਪੀ ਕਰ ਰਿਹਾ ਉਹ ਜ਼ਰੂਰੀ ਨੀ ਹੈਗਾ ਵੀ ਉਹ ਚੀਜ਼ ਬਾਰੇ ਉਸਨੂੰ ਵੀ ਪਤਾ ਹੋਵੇ ਉਹ ਜਸਟ ਦੇਖ ਕੇ ਕਰਦਾ
ਹਾਂਜੀ
ਹਾਂਜੀ ਹਾਂਜੀ ਇਹ ਚੀਜ਼ ਹੈ ਮਤਲਬ ਹਨਾ ਬਹੁਤ ਜ਼ਿਆਦਾ ਮਾੜੇ ਪ੍ਰਭਾਵ ਪੈ ਰਹੇ ਨੇ ਲੋਕ ਦੇਖੋ ਦੇਖ ਹਨਾ ਇੱਕ ਹਵਾਬਾਜ਼ੀ ਜਿਆਦਾ ਕਰਦੇ ਨੇ ਮਤਲਬ ਹਵਾਬਾਜ਼ੀ ਦੇ ਚੱਕਰ ਬੱਚੇ ਗੱਡੀਆਂ ਚ ਦੇਖੋ ਹਨਾ ਕਿਵੇਂ ਜਾਂਦੇ ਕਿਵੇਂ ਰੀਲਾਂ ਬਣਾਉਂਦੇ ਨੇ।
ਪਰ ਉਹ ਲੋਕ ਦੇਖੋ ਹਨਾਂ ਹਵਾ ਬਾਜੀ ਦੇ ਚੱਕਰ ਵਿੱਚ ਆਪਦੀ ਮੌਤ ਨੂੰ ਵੀ ਆਪਦੇ ਸਾਹਮਣੇ ਲੈ ਕੇ ਆਉਂਦੇ ਨੇ ਖੁਦ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਅ ਜੀ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਪਰ ਥੋੜ੍ਹਾ ਜਿਹਾ ਨਾ ਚਲੋ ਮਾਂ ਬਾਪ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਜਦੋਂ ਬੱਚੇ ਫੋਨ ਇਸਤੇਮਾਲ ਕਰ ਰਹੇ ਨੇ ਹਨਾ ਤਾਂ ਉਹ ਸਹੀ ਤਰੀਕੇ ਨਾਲ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ
ਇਹ ਤਾਂ ਹੈ।
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਗਲੀ ਕਾਲ ਵਿੱਚ ਜੋੁੜਦੇ ਹਾਂ ਸਤਿ ਸ਼੍ਰੀ ਅਕਾਲ ਜੀ ਠੀਕ ਹੈ।